ਹੈਲੋ,
ਹੈਲੋ, ਕਿਆ ਹਾਲ-ਚਾਲ?
ਬਸ, ਆਪਕਾ ਨਾਮ ਕਿਆ ਹੈ?
ਮੇਰਾ ਨਾਮ ਸਾਕਸ਼ੀ।
ਸਾਕਸ਼ੀ ਕਹਾ ਸੇ ਓ ਆਪ?
ਮੈਂ ਸ਼ਾਬਾ ਸ।
ਅੱਛਾ ਅੱ ਸ਼ਾਬਾਦ ਠੀਕ।
ਹਾਂਜੀ ਆਪਣਾ ਪਿੰਡ ਕਿਹੜਾ ਆਪ ਕਾ।
ਮੈਂ ਮੈਂ ਵੀ ਸ਼ਾਹ ਬਾਦ ਤੋ ਹਾਂ ਵੈਸੇ। ਤੇ ਮੈਂ ਸੰਗਰੂਰ ਵਿਆਹੀ ਹੋਈ ਹਾਂ। ਹਮ ਹਾਂ ਹਾਂ ਉਹ ਤੇ ਹਾਈਆ। ਹੋਰ ਕੀ ਕਰਦੇ। ਹਾਂ ਸਾਰੇ ਵਧੀਆ ਠੀਕ ਠਾਕ ਤੂੰ ਦੱਸ ਕਿਵੇ,
ਮੈਂ ਵੀ ਵਧੀਆ।
ਉਹ ਵਧੀਆ ਠੀਕ ਹੋ। ਕੁੱਝ ਨੀ ਦੁੱਧ ਨੂੰ ਬਾਲੀ ਦੇ ਰਹੀ ਆ।
ਅੱਛਾ-ਅੱਛਾ ਮੈਂ ਵੀ ਵੈਸ ਕੰਮ ਹੀ ਨਬੇੜਿਆ ਸੀ ਬਾਰਿਸ਼ ਆ ਗਈ ਸੀ ਵਿੱਚ। ਤੇ ਹੁਣ ਕੱਪੜੇ ਉਤਾਰੇ ਨੇ। ਹਾਂਜੀ ਬਹੁਤ ਤੇਜ਼ ਪੈ ਰਿਹਾ ਸੀ।
ਸਾਡੇ ਇੱਥੇ ਤਾਂ ਹੈ ਨੀ। ਧੁੱਪ ਜੀ ਆ। ਵੈਸ ਬੱਦਲਵਾਹੀ ਜੀ ਆ। ਪਰ ਇੰਨਾ ਮੀਂਹ ਨੀ ਹੈਗਾ।
ਇੱਥੇ ਤੋਂ, ਇੱਥੇ ਤੋਂ ਬਹੁਤ ਜ਼ੋਰ ਦੀ ਪੈ ਗਿਆ ਸੀ ਮੀ। ਮੈ ਬਸ ਝਾੜੂ ਪੋਚਾ ਕਰਕੇ ਹੀ ਹੱਟੀ ਸੀ, ਇੱਕਦਮ ਬਾਰਿਸ਼ ਆ ਗਈ
ਜ ਸਾਡੇ ਨੀ ਹੈਗਾ ਉਹਦੇ ਤਾਂ ਧੁੱਪ ਜਿ ਗਰਮੀ ਬਹੁਤ ਜਿਆਦਾ ਹੁੰਦੀ ਹੈ
ਇੱਥੇ ਨੀ ਹੈਗੇ
ਨਾ ਇੱਥੇ ਨੀ ਹੈਗਾ ਕ ਕੱਲ੍ਹ ਤਾਂ ਹੈਗਾ ਸੀ ਸ਼ਾਮ ਨੂੰ ਚਾਰ ਕੁ ਵਜੇ ਆ ਗਿਆ ਸੀਗਾ ਅੱਜ ਨੀ ਹੈਗਾ
ਅੱਛਾ ਇੱਥੇ ਕੱਲ੍ਹ ਨੀ ਆਇਆ ਇੱਥੇ ਅੱਜ ਹੀ ਆਇਆ।
ਅੱਛਾ। ਤੇ ਪੜ੍ਹਦੇ -ਪੁੜਦੇ ਹੁਨੀਆਂ ਤੂੰ
ਹਾਂਜੀ ਦੀਦੀ ਮੈਂ ਬੀ ਏ ਕੰਪਲੀਟ ਕੀਤੀ ਆਰਏ ਗਰਲਸ ਕੋਲਜ ਤੋਂ
ਅੱਛਾ ਅੱਛਾ
ਹੁਣ ਤਾਂ ਮੈਂ ਅੱਗੇ ਬੀ ਐਡ ਬਾਰੇ ਸੋਚ ਰਹੀ ਹਾਂ ਪਰ ਮੈਨੂੰ ਐਡਮਿਸ਼ਨ ਨਹੀਂ ਹੋ ਪਾ ਰਿਹਾ। ਕਿਉਂਕਿ ਫੇਰ ਪਰਸੈਂਟ ਚ-ਫੇਰ ਪਰਸੈਂਟ ਚ ਵੀ ਸੀ ਨਾ। ਬਾਕੀ ਸਮੈਸਟਰ ਚ ਕਲੀਅਰ ਨੀ ਪਰਸੈਟ ਨਾ ਕੋਲੇਜ ਵਾਲੇ ਸਬਜੈਕਟ ਵਿੱਚ ਰੀਹ ਸੀ ਤੇ ਉਸ ਕਰਕੇ ਕਿ ਮੇਰਾ ਐਡਮਿਸ਼ਨ ਹੀ ਹੋ ਪਾ ਰਿਹਾ। ਤੇ ਇੱਕ ਸਾਲ ਵੇਸਟ ਹੋਜੂਗਾ ਮੇਰਾ,
ਹੂੰ ਚਲ ਠੀਕ
ਫਿਰ ਅ ਬਾਤ ਤੋਂ ਕਰ ਰਹੇ ਹ ਯੂਨੀਵਰਸਿਟੀ ਵਿੱਚ ਚਾਹੇ ਹੋ ਜੇ ਮਰ ਨਾਲ ਐਮ ਏ ਚ ਲਵਾਂਗੀ ਫਿਰ
ਠੀਕ ਹੋਰ ਤੁਸੀਂ ਤਿੰਨ ਕੁ ਪਏ ਹੋ ਤਿੰਨ ਤੇ ਦਓ
ਹਾਂਜੀ
ਕਿੰਨੇ ਭੈਣ ਭਰਾਵਾਂ ਤੁਸੀਂ
ਹਮ ਤਨ ਨ ਦਿਦੀ ਤਿੰਨ ਭਰਾ ਭੈਨ ਦੋ ਭੈਨ ਇੱਕ ਭਾਈ ਭਾਈ ਛੋਟ ਹੈ
ਇੱਕ ਭਾਈ ਦੋ ਭ ਟੋਕੇ ਤੂੰ ਵੱਡੇ ਕੀ ਆ ਪਹਿਲ ਭਾਈ ਭਈ ਵੱਡਾ
ਮੈਂ ਵੱਡੀ ਹਾਂ ਭੈਣ ਭਾਈ ਛੋਟੇ ਨੇ ਪਰ ਉਹ ਵੱਡੇ ਲੱਗਦੇ ਨੇ ਮੇਰੇ ਤੋਂ ਮੈਂ ਕਮਜ਼ੋਰ ਹਾਂ ਨਾ ਕਰਕੇ ਮੈਂ ਛੋਟੀ ਲੱਗਦੀ ਹਾਂ
ਠੀਕ ਹੈ ਐਵੇਂ ਹੀ ਹਦਾ ਹਾਂ ਵੱਡਾ ਛੋਟਾ ਛੋਟਾ ਵੱਡਾ ਲੱਗਦਾ ਹੁੰਦਾ ਹੈ
ਤਾਂ ਤੁਸੀਂ ਆਪ ਆਪ ਕੇ ਪਾਸ ਕਿਤਨੀ ਬੇਬੀ ਹੈ
ਮੇਰੇ ਪਾਸ ਤਿੰਨ
ਅੱਛਾੀਨ ਹੈ ਆਪ ਪਾਸ ਵੀ
ਹਾਂ ਤਿੰਨ ਹੈ
ਅੱਛ ਲੜਕੇ
ਦੋ ਲੜਕੀਆਂ ਇੱਕ ਬੇਟਾ
ਅੱਛਾ ਅੱਛਾ ਚਲੋ ਵਧੀਆ ਬੇਟਾ ਛੋਟਾ ਹੋਣਾ ਅਭੀ
ਹਾਂ ਉਹ ਛੋਟਾ ਉਹ ਹੁਣ ਦੋ ਸਾਲ ਦਾ ਹੋਜੂਗਾ ਅਗਸਤ ਚ
ਅੱਛਾ ਹਮਾਰੇ ਹਮਾਰੇ ਵੱਡੇ ਵੀ ਜੁਲਾਈ ਚ ਆਉਂਦੇ ਨੇ ਬਾਰਿਸ਼ ਚ ਅ ਹੁਣ ਪਰਸੋਂ ਹੈ ਮੇਰਾ ਛੇ ਦਾ ਭੈਣ ਦਾ ਨੌ ਦਾ ਔਰ ਭਰਾ ਦਾ ਸੋਲਾਂ ਦਾ
ਤਿੰਨ ਅਹ ਜੁਲਾਈ ਚ ਹੈ ਪੱਠੇ
ਹਾਂਜੀ
ਅੱਛਾ ਤਿੰਨੇ ਜੁਲਾਈ ਚ ਇਕੱਠੇ ਵਾ
ਹਮ
ਹਮ ਹਾਂ ਮੇਰਾ ਤਾਂ ਹੁਣ ਮੇਰੀ ਬੇਟੀ ਦਾ ਕੱਲ ਨੂੰ ਹੈ ਜੁਲਾਈ ਦਾ ਪੰਜ ਦਾ ਤੇ ਉਹ ਚ ਹਾਂ ਉਹਦਾ ਕੱਲ ਆ ਪੰਜ ਦਾ ਤੇ ਜਿਹੜਾ ਉਹ ਹੈ ਮੇਰਾ ਬੇਟਾ ਉਹਦਾ ਹੈਗਾ ਅਗਸਤ ਚ ਪੱਚੀ ਅਗਸਤ ਦਾ ਤੇ ਜਿਹੜੀ ਉਸ ਤੋਂ ਛੋਟੀ ਹੈ ਉਹਦਾ ਹੈਗਾ ਬਾਈ ਸਤੰਬਰ ਦਾ ਤਿੰਨ ਮਹੀਨੇ ਚ ਆ ਰਹੇ ਨੇ।
ਪਰ ਸਾਡੇ ਵੇਖ ਨਾ ਦੋ ਹਫ਼ਤੇ ਚ ਨਿਮਟ ਜਾਂਦੇ ਨੇ।
ਹੁੰ, ਸਾਡੇ ਤਾਂ ਫੇਰ ਤਿੰਨ ਚਾਰ ਹਫ਼ਤੇ ਲੱਗ ਜਾਂਦੇ ਨੇ, ਮੇਰਾ ਮਾਰਚ ਚ ਆਂਦਾ ਮੇਰੇ ਹਸਬੈਂਡ ਦੇ ਮਾਰਚ ਚ ਆਂਦਾ। ਤੇ ਉਸ ਤੋਂ ਬਾਅਦ ਸਾਡੀ ਮੈਰਿਜ ਐਨਵਰਸਰੀ ਆਉਂਦੀ ਐ ਉਹ ਜੂਨ ਚ ਆਂਦੀ ਐ। ਫੇਿਰ ਐਵੇਂ ਸਾਡੇ ਸ਼ੁਰੂ ਹੋ ਜਾਂਦੇ ਨੇ ਸਤੰਬਾਂ ਤੱਕ ਸਾਡੇ ਜਿਵੇਂ ਬਰਡੇ ਤੱਕ ਚੱਲਣਗੇ
ਇਹੀ ਤਾਂ ਹੈ ਨਾ ਪਰਸੋਂ ਪਰਸੋਂ ਤੋਂ ਸ਼ੁਰੂ ਹੋ ਜਾਣੇ ਨੇ ਸਾਡੇ ਮੇਰਾ ਮੰਡੇ ਦਾ ਭੈਣ ਦਾ ਵੀਰ-ਵੀਰਵਾਰ ਦਾ ਭਰਾ ਦਾ ਅਗਲੇ ਵੀਰਵਾਰ ਦਾ।
ਮੇਰੀ ਬੇਟੀ ਵੱਡੀ ਦਾ ਕੱਲ ਆ।
ਅਜੇ ਕੱਲ ਐ, ਵੋ ਕਿਤਨੀ ਕਿਤਨੇ ਸਾਲ ਦੀ ਐ ਵੱਡੀ ਬੇਟੀ?
ਹੋਜੂਗਾ। ਬਰਥਡੇ, ਉਹ ਹੈਗੇ ਹੁਣ ਫਿਫਥ ਕਲਾਸ ਚ ਹੋ ਗਈ ਉਹ। ਉਹ ਦਸ-ਦਸ ਸਾਲ ਦੀ ਹਾਂ, ਦਸ ਸਾਲ ਦੀ ਹੋ ਜ ਗਿਆਰਵੇਂ ਚ ਲੱਗ ਜਾ।
ਅੱਛਾ।
ਉਹ ਦੂਜੀ ਹੈਗੀ ਆ ਉਹ ਸਤ ਛੇ ਸਾਲ ਦੀ ਹੈਗੀ ਆ, ਹੁਣ ਸੱਤਵੇਂ ਚ ਲੱਗ ਜਾਊ ਕਿ ਸਤੰਬਰ ਚ ਹ।
ਹਲੇ ਤਾਂ ਛੋਟੇ ਨੇ।
ਹਾਂ ਛੋਟੇ ਨੇ, ਹੋਰ ਸੁਣਾਓ? ਘਰ ਚ ਵਧੀਆ ਠੀਕ ਠਾਕ, ਘਰ ਦੇ ਕੰਮ ਨਿਬੜਦੇ ਸਾਰਾ ਦਿਨ। ਅੱਛ
ਮੇਰੇ ਪਲ ਆਪ ਯਕੀਨ ਨੀ ਮਾਣੋਗੇ, ਮੰਮਾ ਹਣੇ ਸ਼ਹਾਬਾਦ ਗਏ ਨੇ ਕੁਛ ਕੰਮ। ਤੋ ਮੇਰੇ ਮੈਨੇ ਹੁਣੇ ਜਾੜੂ ਪੁੋਛ ਕੀਤਾ, ਵੇਸੇ ਘਰ ਹੀ ਰਹਿੰਦੇ ਨੇ, ਕਰਨ ਹੀ ਨਹੀਂ ਦਿੰਦੇ ਕੁਛ। ਤੋ ਹੁਨੇ ਵੀ ਮੇਰੇ ਕੋਲ ਬਰਤਨ ਪਏ ਨੇ।
ਅੱਛਾ, ਨੀ ਮੈਂ ਤੇ ਬਸ ਹਾਂ, ਅੱਛ ਤੁਸੀ ਲੇਟ ਖਾਂਦੇ ਹੋ ਰੋਟੀ?
ਨਹੀਂ ਯੇ ਪਤਾ ਈ ਏ ਲੇਟ ਉੱਠਦੇ ਨੇ, ਤੋ ਭੈਣ ਲੇਟ ਉੱਠੇ ਨੇ
ਅੱਛਾ-ਅੱਛਾ।
ਹੁਣ ਨੌ ਵਜੇ ਉੱਠਦੀ ਆ, ਮੈਂ ਤਾਂ ਸਾਢੇ ਪੰਜ ਉੱਠ ਜਾਂਦੀ ਆ।
ਅੱਛਾ, ਸਾਢੇ ਪੰਜ ਉੱਠ ਕੇ ਵੀ ਨੀ ਕੰਮ ਨਿਬੜ ਦੇ ਤੇਰੇ।
ਨਹੀਂ ਬਸ ਫੇਰ ਮੰਦਿਰ ਵਗੈਰਾ ਜਾਂਦੇ ਨੇ ਫਿਰ ਸਾਡੇ ਨਾ ਅੰਕਲ ਵੀ ਲੱਗੇ ਹੋਏ ਨੇ ਨੌਕ ਮਤਲਬ ਕਿ ਡੰਗਰੋਂ ਵਗੈਰਾ ਪੇ ਡੈਰੀ ਹੈ ਆਪਣੀ ਤੋ ਉੱਥੇ ਫਿਰ ਡੋਲੀ ਵਗੈਰਾ ਆਂਦੇ ਨੇ ਤੋ ਫਿਰ ਵੋ ਵੀ ਰੋ ਟੀ ਖਾਂਦੇ ਨੇ ਤੇ ਇਸੀ ਕਰਕੇ ਫਿਰ ਟ ਪਤਾ ਨ ਲੱਗਦਾ, ਸਵੇਰ ਦਾ ਤਾ ਔਖਾ ਹੀ ਹੋ ਜਾਂਦਾ ਐ।
ਹਾਂ-ਹਾਂ, ਸਵੇਰ ਦਾ ਤਾ ਹੈ ਹੀ ਆ ਸਵੇਰ ਦਾ ਕੰਮ ਕਾਬੂ ਚ ਹੀ ਨੀ ਆਂਦੇ ਸਵੇਰ ਔਰ ਸ਼ਾਮ ਦੇ। ਹਾਂ। ਨਹੀਂ-ਨਹੀਂ, ਹੁਣ ਤਾਂ ਮੈਂ ਆ ਗਈ ਪਿੰਡ, ਪਹਲੇ ਛੁਟਿਆ ਚ ਆਈ ਹੋਈ ਸੀ ਹੁਣ ਤਾਂ ਸਕੂਲ ਲੱਗ ਗਏ ਨਾ।
ਹਾਂਜੀ-ਹਾਂਜੀ, ਇੱਥੇ ਕਿ ਇੱਥੇ ਕਿੰਨੇ ਮੈਂਬਰਸ ਰਹਿੰਦੇ ਨੇ ਤੁਸੀਂ?
ਇੱਥੇ ਮੇ ਮੰਮੀ ਐ, ਡੈਡੀ ਐ, ਭਾਬੀ ਐ, ਭਾਈ ਆ ਬਸ ਚਾਰ ਜਣੇ ਨੇ ਜਾਂ ਉਹਨਾਂ ਦੇ ਦੋ ਬੈ ਟੇ ਨੇ ਉਹ ਛੋਟੇ ਨੇ ਅਜੇ ਇੱਕ ਤਾਂ ਹੁਣ ਸਾ-ਸਾਲ ਦਾ ਵੀ ਨੀ ਇੱਕ ਤਾਂ ਹੈਗਾ ਵੱਡਾ ਹੈਗਾ ਤਿੰਨ ਚਾਰ ਸਾਲ ਦਾ ਛੋਟਾ ਤਾਂ ਹੈ ਜੇ ਇੰਦਾ ਹੋਇਆ ਸੀਗਾ, ਦੋ ਤਿੰਨ ਕੁ ਮਹੀਨਿਆਂ ਦਾ ਹ।
ਅੱਛਾ, ਮੇਰਾ ਵੀ ਵੇਖ ਹੀ ਰਹੇ ਨੇ, ਵੈਸੇ ਹੁਣੇ ਤ ਕਰ ਨ ਵੈਸੇ ਹੁਣ ਵੇਖ ਦਿੰਦੇ ਨੇ ਮੈਂ ਇੱਕੀ ਸਾਲ ਦੀ ਹੋ ਜਾਣੀ ਨਾ
ਅੱਛਾ, ਵਿਆਹ ਬਾਰੇ ਸੋਚ ਰਹੇ ਨੇ?
ਹਾਂ, ਵੈਸੇ ਕਰਦੇ ਸੋਚਦੇ ਤਾਂ ਰਹਿੰਦੇ ਇੱਕੀ ਸਾਲ ਇਤਨਾ ਵੇਖਾਂਗੇ ਇਤਨਾ ਤੇਈ ਚੌਵੀ ਚੋਂ ਹੋ ਹੀ ਜਾਂਦਾ।
ਹੁੰ, ਕਿਵੇਂ ਦਾ ਲੱਭਦੀ ਆ ਤੂੰ?
ਹਾਂਜੀ।
ਕੈਵੇ ਦਾ ਮੁੰਡਾ ਚਾਹੀਦਾ ਤੈਨੂੰ?
ਮੈਂ ਪਹਿਲਾਂ ਪਹਿਲਾਂ ਮੈਨੂੰ ਮੈਨੂੰ ਕਹਿੰਦੇ ਮਜ਼ਾਕ ਚ ਮੇਰੀ ਪੂਆ ਔਰ ਪਾਪਾ ਸਾਰੇ ਬੈਠੇ ਸੀ, ਕਹਿ ਰੇ ਤੈਨੂੰ ਕੋਈ ਪਸੰਦ ਤੂੰ ਦੱਸਦੇ, ਮੈਂ ਕਹਿ ਜਦੋਂ ਸਾਨੂੰ ਪਸੰਦ ਕਰਨਾ ਸੀ ਜਦੋਂ ਆਪਾਂ ਥਾਨੁ ਮਾਰੇ ਮਾਥੇ ਪੇ ਬੰਦੂਕ ਰੱਖੀ ਵੀ ਕੋਈ ਕਿਸ-ਕਿਸੇ ਗੇਲੇ ਬਾਤ
ਹਾਂ ਹੁਣ ਤੁਸੀਂ ਲੱਬਦੇ
ਹਾਂ, ਇਹ ਤਾਂ ਹੈ ਵੀ ਕਿੱਥੋਂ ਲੱਭਿਏ ਹਨਾ। ਚੱਲੋ ਵਧੀਆ। ਹਾਂ, ਸੱਤ ਮਿੰਟ ਹੋ ਗਏ ਨੇ। ਸੱਤ ਮਿੰਟ ਗਿਆਰਾਂ ਮਟ ਟਾਸਕ
ਕਿਨੇ ਹੋ ਗਏ ਨੇ?
ਟਾਸਕ ਮੇਰੇ ਪਹਿਲਾਂ ਤਾਂ ਹੋਏ ਸੀਗੇ ਪੰਜ ਕੁ ਹੋਏ ਸੀ ਉਹ ਕੱਲ ਕੰਪਲੀਟ ਦੱਸ ਰਿਹਾ ਸੀਗਾ। ਫੇਰ ਉਹ ਮੈਮ ਨੂੰ ਪੁੱਛਿਆ ਉਹ ਕਹਿੰਦੀ ਵੀ ਇਹਨੂੰ ਕਰ ਲਾਂ ਰੀਫਰੈਸ਼ ਕਰਕੇ ਨਾ ਦੁਬਾਰਾ। ਤੂੰ ਕਰ ਲਾ, ਮੈ ਕਿਹਾ ਠੀਕ ਹੈ।
ਹਾਂ, ਮੇਰੇ ਵੀ ਛੇ ਹੋਏ ਨੇ ਛੇ ਮੇਰੇ ਕਈ ਖਾਲੀ ਵੀ ਜਾ ਰਹੇ ਨੇ।
ਹਾਂ, ਮੇਰੇ ਵੀ ਐਵੇ ਕਈ ਖਾਲੀ ਜਾ ਰਹੇ ਨੇ ਇਕ ਬੀ ਕੋੋਲ ਚਕੀ ਨੀ ਜਾਂਦੀ, ਇਸ ਕਰਕੇ ਉਹ
ਤਾਂ ਕੁੜੀਆਂ ਨੂੰ ਵ ਕਹਿ ਰਹੀਆਂ ਨੇ ਪੈਸੇ ਮਿਲਦੇ ਨੇ ਉਹਨਾ ਨੂੰ
ਹਾਂ-ਹਾਂ, ਮਿਲਦੇ ਨੇ, ਤੈਨੂੰ ਪਤਾ ਨੀ ਲਗਿਆ ਕਿਥੋ ਮਿਲਦੇ ਨੇ
ਨੀ ਮੈਨੂੰ ਨੀ ਪਤਾ ਲਗਿਆ ਦੀ
ਮੈਂ ਵੀ ਜਿਹੜਾ ਉਥੇ ਕੀ ਕਹਿਦੇ ਨੇ ਆਹ ਹੈਗਾ ਜਿਹੜਾ ਮੈਨਿਊ ਤੇ ਜਾ ਕੇ ਉਥੇ ਉਹ ਆਊਗਾ ਕੀ ਸੀਗਾ ਇੱਕ ਮਿੰਟ ਮ ਮੈਂ ਬਾਅਦ ਚ ਦੱਸ ਦੂੰਗੀ ਮੈਂ ਵੀ ਤੈਨੂੰ ਕਦ ਕੇ, ਮੈਨੂੰ ਵੀ ਉਥੇ ਹੀ ਪਤਾ ਲਗਿਆ ਸੀ ਕਿ ਹਾਂ ਪੈਸੇ ਹੈਗੇ ਨੇ ਫੇਰ ਮੈਨੂੰ ਫੇਰ ਨਾ ਉਹ ਕਰਨਾ ਪੈਣਾ ਕੀ ਕਹਿਦੇ ਨੇ ਅਹ ਗੂਗਲ ਪੇ ਡਾਊਨਲੋਡ ਕਰਕੇ ਫੇਰ ਏ-ਟੀ-ਐਮ, ਉ-ਟੀ-ਐਮ ਫੇਰ ਉੱਚ ਹੀ ਆਵਾਂਗੇ ਪੈਸੇ ਵੀ ਜਿਵੇ
ਹਾਂ, ਮੇਰੇ ਤੋਂ ਮੇਰੇ ਤੋਂ ਚਲਦਾ ਹੈ ਗੂਗਲ ਪੇ
ਅਛਾ ਤੇਰਾ ਗੂਗਲ ਪੇ ਚਲਦਾ ਫੇਰ ਮੇਰਾ ਚਲਦਾ ਨੀ ਨਾ
ਤੇ ਫੇਰ ਉਹ ਸਾਨੂੰ ਸਕੈਨਰ ਭੇਜਾਂਗੇ ਆਪਾਂ ਸਕੈਨਰ ਭੇਜਾਂਗੇ ਉਹਨਾਂ ਨੂੰ
ਨਹੀਂ ਨਹੀ ਸਕੈਨਰ ਨ ਨਹੀ ਭੇਜਣਾ ਆਪਣਾ ਗੂਗਲ ਪੇ ਹੀ ਚਲਾਉਣਾ ਬਸ ਉਥੇ ਫਿਰ ਤੁਹਾਨੂੰ ਗੂਗਲ ਪੇ ਤੇ ਪਤਾ ਲਗ ਜਾ ਕਹਿਦੇ ਨੇ ਵੀ ਪੈਸੇ ਆਨੇ ਨੇ ਜੇਵੇਂ ਤ ਟਾਸ ਪੈਸੇ ਆਏ ਹੋਣੇ ਨੇ, ਤੈਨੂੰ ਮੈਂ ਦਸੂਗੀ ਮੈਨੂੰ ਵੀ ਕਿਸੇ ਨੂੰ ਦਸਿਆ ਸੀ ਨਾ ਜਿਨੇ ਮੈਨੂੰ ਡਾਊਨਲੋਡ ਕਰਕੇ ਦਿਤੀ ਐ ਉਹ ਕੁੜੀ ਨੇ ਹਾਂ, ਤੇ ਉਹ ਉਹਦੇ ਵੀ ਕਿਨੇ ਪੈਸੇ ਹੋ ਗਏ ਨੇ ਉਹਦੇ ਸਾਰੇ ਟਾਸਕ ਕੰਪਲੀਟ ਹੋ ਗਏ ਨੇ। ਤੇ ਉਸ ਤੋਂ ਬਾਅਦ ਕਹਿਦੀ ਵੀ ਮੇਰਾ ਘੰਟਾ ਇਕ ਕਲਾਸ ਵੀ ਲਗੀ ਸੀਗੀ ਉਥੇ ਟਾਈਪਿੰਗ ਵੀ ਕੀਤਾ ਸੀਗਾ ਮੈ ਪੰਜਾਬੀ ਚ ਮੈਡਮ ਹੋਹੀ ਹੋਣੀ ਓਨਲਾਈਨ ਕਲਾਸ ਤੇ ਫੇਰ ਟਾਈਪਿੰਗ ਵੀ ਕਰਿਆ ਫਿਰ ਕਹਿਦੇ ਮੈਨੂੰ ਗਿਆਰਾਂ ਸੌ ਰੁਪਆ ਆਏ ਸੀਗੇ ਇਕ ਘੰਟੇ ਟੇ ਦੇ ਹਾਂ ਇਕ ਘੰਟੇ ਦੇ
ਫਿਰ ਆ ਤੋਂ ਚਗੀ ਗਲ ਹੈ।
ਹਾਂ, ਹੁਣ ਉਹਦੀ ਕਲਾਸਾਂ ਹੀ ਲਗਦੀਆਂ ਨੇ
ਆਪਣਾ ਆਪਣਾ ਵੀ ਨਿਕਲ ਜੇ ਨਾ ਉਹ ਵੀ ਬਹੁਤ ਵਧੀਆ ਐ।
ਫੇਰ ਉਸ ਦਿਨ ਵੀ ਕਹਿਦੀ ਮੇਰੀ ਕਲਾਸ ਲਗੀ ਸੀਗੀ ਫੇਰ ਉਹ ਕਹਿਦੀ ਉਹਨੂੰ ਪੰਦਰਾਂ ਸੌ ਰੁਪਏ ਆਏ ਨੇ, ਮੈਂ ਹਾਂ ਵਦੀਆਂ ਫੇਰ ਤਾਂ
ਫੇਰ ਤੋਂ ਵਧੀਆ ਦੀਦੀ ਆਪ ਦੀਦੀ ਆਪਣਾ ਵੀ ਨੀ ਕੱਲ ਜੇ ਨਾ ਉਹ ਵੀ ਵਧੀਆ ਨੇ, ਮੇਰੇ ਪਾ ਘਰ ਦੇ ਪਾਸ ਨਾ ਕੁੜੀਆਂ ਟਿਊਸ਼ਨ ਪੜਾਂਦੇ ਨੇ ਪਰ ਯੇ ਹੈ ਵੀ ਸਾਡੇ ਕੋਲ ਕੋਈ ਆਂਦਾ ਨੀ ਵੀ ਕਿਉਕਿ ਗਲੀ-ਗਲੀ ਚ ਨਾ ਚਾਰ ਪੰਜ ਟਊਸ਼ਨ ਨੇ
ਅਛਾ-ਅਛਾ।
ਤੇ ਫਿਰ ਯੇਹ ਹੈ ਵੀ ਆਪਣਾ-ਆਪਣਾ ਨਿਕਲ ਜਾ ਨਾ ਉਹ ਵੀ ਵਧੀਆ ਨੇ।
ਹਾ-ਹਾ ਇਹ ਤਾ
ਕੁਛ ਕੁਸ਼ੇਤਰ ਯੂਨੀਵਰਸਿਟੀ ਇਤਨੀ ਬੇਕਾਰ ਹੈ ਨਾ ਇਤਨੀ ਰੀ ਦਿਦੀ ਹੈ।
ਉਹ ਕੁਰਸ਼ੇਤਰ ਏਰੀਏ ਇੰਨਾ ਕੁਛ ਖਾਸ ਹੈ ਨੀ।
ਕੁਰਸ਼ੇਤਰ ਯੂਨੀਵਰਸਿਟੀ ਇਗਜ਼ਾਮ ਚੈਕ ਹੁੰਦੇ ਨੇ ਤੇ ਉਹ ਰੀ ਭਰ ਭਰ ਕੇ ਦਿੰਦੇ ਨੇ ਨੇ ਉਸਤੇ ਬੱਚੇ ਦਾ ਸਾਲ ਵੀ ਵੇਸਟ ਹੋ ਜਾਂਦਾ ਇਕ ਇਕ ਨੰਬਰ ਚੋ ਰੱਖ ਦਿੰਦੇ ਨੇ।
ਫੇਰ ਉਹ ਤੇ ਗਲ ਇਕ ਨੰਬਰ ਦਾ ਕੀ ਹੁੰਦਾ ਜੇ ਹੁਣ ਪੇ
ਮੇਰੇ ਨਾਲ ਨਾ ਇਹੀ ਹੋਈ ਸੀ ਦੀਦੀ ਮੈ ਤੈਨੂੰ ਦਸਾਂ ਪਹਿਲੇ ਟਾਈਮ ਚ ਨਾ ਮੇਰੇ ਪੱਚੀ ਨੰਬਰ ਸੀ ਮੈਂ ਰੀਚੈਕਿੰਗ ਦਾ ਭਰਿਆ ਚਾਰ ਸੌ ਰੁਪਏ ਦਾ ਤੋ ਫਿਰ ਉਹ ਮੇਰੇ ਪੱਚੀ ਤੋ ਚੌਵੀ ਹੋ ਗਏ ਨੇ ਤੋਂ ਮੈਨੇ ਦੁਬਾਰਾ ਪੇ ਪੇਪਰ ਦੇ ਦਿਤਾ ਉਹ ਗਿਆਰਾਂ ਸੌ ਦਾ ਹੁਦਾ ਰਰੀ ਦਾ ਪੇਪਰ ਠੀਕ ਹੈ ਦੀਦੀ। ਫਿਰ ਉਹਦੇ ਚ ਮੇਰੇ ਸਤਾਈ ਨੇ ਉਹਦੇ ਚ ਵੀ ਮੈ ਇਕ ਨੰਬਰ ਤੋ ਛੋੜ ਦਿ ਤੇ ਫਿਰ ਮੈਨੂੰ ਦੁਬਾਰਾ ਭਰਾ ਚਾਰ ਸੌ ਰੁਪਏ ਦਾ।
ਹਾ
ਅੱ ਫਿਰ ਮੇਰੇ ਫਿਰ ਕੱਟ ਕਰ ਦਿੱਤੇ ਫਿਰ ਨਾ ਅੰਕਲ ਜੋ ਭਰਦੇ ਨੇ ਨਾ ਉਹਨਾ ਤੋਂ ਨਾ ਮੇਰਾ ਗਲਤੀ ਤੋਂ ਨਾ ਪੇਪਰ ਭਰਿਆ ਗਿਆ। ਗਿਆਰਾ ਸੌ ਦਾ ਦੁਬਾਰਾ ਵੀ ਮੈਂ ਕਿਹਾ ਵੀ ਵੀ ਉਹ ਤੋਂ ਮੇਰਾ ਨੁਕਸਾਨ ਹੀ ਹੋ ਗਿਆ ਗਿਆਰਾ-ਗਿਆਰਾ ਤੁਸੀਂ ਇਸਰੀ ਬਾਰ ਤੇ ਫੇਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਅੰਕਲ ਮੈਂ ਨੀ ਪ ਪੇਪਰ ਦੇਵਾਂਗੀ ਤੇ ਮੈਂ ਪਰਸੋਂ ਦੇ ਪੇਪਰ ਦੀ ਤਿਆਰੀ ਕਰ ਰਹੀ ਸੀ ਅੰਕਲ ਦਾ ਰਾਤ ਸ਼ਾਮੀ ਕੋਲ ਆਯਾ। ਕ ਬੇਟਾ ਮੇਰੇਥੋਂ ਨਾ ਤੇਰਾ ਪੇਪਰ ਭਰਿਆ ਗਿਆ ਗ਼ਲਤੀ ਤੋ ਤੂੰ ਕੱਲ ਸੁਬੇ ਨੌ ਵਜੇ ਤੇਰਾ ਪੇਪਰ ਹੈ।
ਅੱਛਾ
ਤੇ ਮੈਂ ਅੰਕਲ ਨੂੰ ਕਿਹਾ ਮੈਂ ਕਿਹਾ ਅੰਕਲ ਮੈਂ ਤਾਂ ਪਰਸੋਂ ਦੇ ਪੇਪਰ ਦੀ ਤਿਆਰੀ ਕਰ ਰਹੀ ਸੀ।
ਹ
ਵੀ ਹੁਣ ਮੈਂ ਕਿਵੇ ਦੇ ਕੇ ਆਵਾਂ ਸਵੇਰੇ ਪੇਪਰ ਨੌ ਵਜੇ ਕਹਿ ਰਦੇ ਆ ਕੋਈ ਗੱਲ ਨੀ। ਤਾ ਪਤਾ ਨੀ ਚਮਕਾਰ ਹੋਇਆ ਕੀ ਹੋਇਆ ਦੀਦੀ ਮੈਂ ਪੇਪਰ ਦੇਣ ਚਲੇ ਗਈ ਸ। ਸਵੇਰੀ ਨੌ ਵਜੇ ਮੇਰਾ ਪੇਪਰ ਹੋ ਗਿਆ ਹੁਣ ਮੇਰਾ ਰਿਜਲਟ ਆਯਾ ਤੇ ਮੇਰਾ ਕਲੀਅਰ ਹੋ ਗਿਆ ਯਾਰ ਭਗਵਾਨ ਨੀ ਅੰਕਲ ਤੋਂ ਗਲਤੀ ਤੋਂ ਮੇਰਾ ਇਗਜ਼ਾਮ ਬਰਵਾਇਆ ਵਰਨ ਅਜ ਤੱਕ ਮੈਂ ਉਹਦੇ ਵਿੱਚ ਵੀ ਰਹਿ ਹੀ ਰਹੀ ਸੀ ਰੀ ਚ।
ਹਾਂ-ਹਾਂ ਇਹ ਪਤਾ ਕਿੱਥੋਂ ਚੱਲੂਗੇ ਇੱਥੋਂ ਦੀ ਲੈ ਕੇ ਆਪਾਂ ਇੱਥੋਂ ਤੱਕ ਆਉਗੇ ਬਸ ਇੱਧਰ ਨੂੰ ਹੀ ਜਾਂਦੀ ਹੈਗੀ। ਅਸੀ ਲਾ ਲਿਆ ਆਪਣੇ ਉਹ ਹੋ ਗਿਆ ਆਪਣੀ ਪੈਂਤੀ ਤੋਂ ਵੀਹ, ਹੈਲੋ।
ਹਾਂਜੀ
ਆਪਣਾ ਪੂਰਾ ਹੋ ਗਿਆ ਟਾਈਮ, ਮੈਂ ਇੱਧਰੋਂ ਲਾਵਾ।
ਅਭੀ ਇਹ ਆਪਣੇ ਆਪ ਘੱਟ ਹੋਏਗੀ ਦੀਦੀ ਤ ਮਿਲਦੇ ਨੇ ਵੋ ਸਕੋਰ।
ਨਈ ਆਪਣੇ ਆਪ ਤਾ ਨੀ ਹੁੰਦੀ ਕਹਿ ਕਰਨੀ ਪੈਂਦੇ ਦਸ ਮਿੰਟ ਜਦੋਂ ਹੋ ਜਾਣ।
ਨਹੀ-ਨਹੀ ਮੇਰੀ ਤੋਂ ਮੇਰੇ ਨਾ ਪਿਛਲੀ ਵਾਰੀ ਮੈਨੇ ਕੱਟ ਦਿੱਤੀ ਸੀ ਤੇ ਮੇਰੇ ਜ਼ੀਰੋ ਆਏ ਸੀ।
ਅੱਛਾ
ਤਾ ਹੁਣ ਆਪਣੇ ਆਪ ਘੱਟ ਹੋਜੂਗੀ ਬਾਰਾ ਵਜੇ।
ਅੱਛਾ ਠੀਕ ਆ। ਕਿੳਂਕਿ ਮੈਨੂੰ ਤਾ ਐਵੇਂ ਕਹਿ ਸੀ ਕਹਿੰ ਦਸ ਮਿੰਟ ਗੱਲ ਕਰਨੀ ਹੁੰਦੀ ਹੈਗੀ।
ਅੱਛਾ ਮੈਂ ਕੱਟ ਕਰ ਨਾ ਤੁਸੀਂ ਦੱਸ ਦੋ ਫਿਰ ਮੈਨੂੰ ਚਲੋ ਬਾਰਾ ਵਜੇ ਹੋਣ ਹੀ ਲੱਗੇ ਨੇ ਬਾਰਾ ਹੁਣ ਤੋ।
ਹਾਂ ਚਲੋ ਕੋਈ ਨਾ ਕਰ ਲ ਨਹੀ ਸੁੱਤਾ ਪਿਆ ਮੈਂ ਤਾ ਹੀ ਕਿਆ ਸੀ ਤਾ ਦੁਬਾਰਾ ਨੀ ਸ ਸੁੱ ਸੋ ਗਿਆ ਤਾ।
ਕੋਈ ਨਾ ਦੀਦੀ ਕਰ ਲਾਂਗੇ